ਹੈਲੋ, ਹਾਂਜੀ ਸਸਰੀ ਕਾਲ ਜੀ।
ਸਾਸਰੀ ਕਾਲ ਜੀ, ਕੀ ਹਾਲ ਹੈ ਜੀ?
ਬਸ ਵਧੀਆ ਤੁਸੀਂ ਸੁਣਾਓ ਠੀਕ ਹੋ।
ਮੈਂ ਵਧੀਆ-ਵਧੀਆ।
ਹੋਰ ਕੀ ਕਰ ਰਹੇ ਸੀ?
ਬਸ ਬੈਠੇ ਸੀਗੇ, ਸੌਣ ਦੀ ਤਿਆਰੀ, ਲੇਟੀਏ
ਅੱਛਾ-ਅੱਛਾ। ਮੈਂ ਓਦਾਂ ਨਾਲ ਲੰਘ ਰਹੀ ਸੀ, ਮੈਂ ਤੁਹਾਡੇ ਬਾਹਰ ਦੇ ਕੇ ਬੜੇ ਬਹੁਤ ਸੋਹਣੇ-ਸੋਹਣੇ ਫੁੱਲ ਬੂਟੇ ਤੇ ਲੱਗੇ ਹੋਏ ਨੇ। ਮੈਂ ਕਿਹਾ ਬੜੇ ਸੋਹਣੇ-ਸੋਹਣੇ ਲੱਗੇ ਹੋਏ ਸੀ ਫੁੱਲ ਉਹਨਾਂ ਆਲੀ 'ਚ ਤੇ ਇਹ ਮੈਂ ਕਿਹਾ ਅੱਛੇ ਲੱਗ ਰਹੇ ਨਾ ਹਾਂ, ਹਾਂ ਮੈਂ ਕਿਹਾ 'ਚ' ਤੁਹਾਨੂੰ ਸ਼ੌਂਕ ਏ
ਹਾਂਜੀ- ਹਾਂਜੀ ਮੈਨੂੰ ਬਹੁਤ ਸ਼ੌਕ ਹੈ ਜੀ। ਮੈਨੂੰ ਫੁੱਲ ਬੂਟਿਆਂ ਦਾ ਬਹੁਤ ਸ਼ੌਕ ਆ।
ਹਾਂ ਬੜੇ ਸੋਹਣੇ ਲੱਗ ਰਹੇ ਸੀਗੇ ਤੇ ਹੋਰ, ਮੈਂ ਕਿਹਾ ਘਰ ਦੀ ਕਿੰਨੇ ਸੋਹਣੇ ਲੱਗਦੇ ਨਾ ਲੱਗੇ ਹੋਏ ਅਹ ਯਾਨੀ ਕਿ ਬੜਾ ਸੋਹਣਾ ਜਿਹਾ ਲੱਗ ਗਿਆ ਸੀ ਗ੍ਰੀਨ- ਗ੍ਰੀਨ ਜਿਹਾ ਸਾਰਾ ਹਰਾ- ਹਰਾ ਜਿਹਾ। ਹਾਂ ਆ ਹਾਂਜੀ, ਹੋਰ ਕੁਛ ਹੋਰ ਵੀ ਲਗਾਇਆ। ਸਬਜ਼ੀਆਂ, ਸੁਬਜ਼ੀਆਂ ਕੁਛ
ਹਾਂਜੀ -ਹਾਂਜੀ, ਬਸ ਲਗਾ ਲਈਦੇ ਆ ਜੀ। ਜਿਹੜੇ ਨੋਰਮਲ ਜੀ ਉਹਨਾ ਕੱਚੀ ਥਾਂ ਤੇ ਹੈਨੀ ਸਾਡੀ। ਗਮਲੇ ਹੀ ਹੈਗੇ ਹੈ ਗਮਲਿਆਂ ਦੇ ਵਿੱਚ ਜਿਹੜੀ ਚੀਜ਼ ਲੱਗ ਜਾਂਦੀ ਉਹ ਲਗਾ ਲਈਦੀ ਆ।
ਅੱਛਾ -ਅੱਛਾ, ਵੇਲ-ਬੂਲ ਵੀ ਲਗਾਈ ਹੋਈ ਆ ਹਨਾ।
ਹਾਂਜੀ ਹਾਂਜੀ ਨਿੰਬੂ ਹੋ ਗਏ ਜਾਂ ਫਿਰ ਆਪਣੇ ਕੀ ਨਾਮ ਐ ਟਮਾਟਰ ਹੋ ਗਏ ਜਾਂ ਜਿਹੜੇ ਮਸ ਜਿਹੜੇ ਗਮਲੇ ਚ ਹੋ ਜਾਵੇ ਥੋੜੇ ਬਹੁਤੇ ਹੀ ਬਸ ਸਾਡੇ ਸ਼ੌਕ ਦੇ ਤੌਰ ਤੇ
ਵੇਲ ਜਿਵੇ ਲੱਗੀ ਹੋਈ ਨਾ ਸਾਈਡ ਤੇ ਜਿਵੇਂ ਤੋਰੀਆਂ ਦੀ ਵੇਲ ਹੋ ਗਈ ਉਵੇਂ।
ਹਾਂਜੀ -ਹਾਂਜੀ, ਹਾਂਜੀ- ਹਾਂਜੀ ਉਹ ਗਮਲੇ ਚ ਲੱਗ ਜਾਂਦੀਆਂ ਨਾ ਫਿਰ ਤੋਰੀਆਂ ਦੀ ਹੋ ਗਈ ਖੀਰੇ ਦੀ ਹੋ ਗਈ।
ਫੇਰ ਓ ਅੱਗੇ ਵੱਧਦਾ, ਹਨਾ ਹਾਂ ਅੱਛੀ ਲੱਗਦੀ। ਏਹ ਬੜਾ ਸੋਹਣਾ ਲੱਗਦਾ।
ਹਾਂਜੀ- ਹਾਂਜੀ।
ਬੜਾ ਧਿਆਨ ਰੱਖਣਾ ਪੈਂਦਾ ਏ, ਇਹਨਾਂ ਦਾ ਵੀ
ਹਾਂਜੀ, ਗਰਮੀਆਂ 'ਚ' ਤਾਂ ਪੂਰਾ ਰੱਖਣਾ ਪੈਂਦਾ, ਫਿਰ ਇਹਨਾਂ ਨੂੰ ਕਵਰ ਕਰਨਾ ਪੈਂਦਾ। ਤਾਂ ਪਾਣੀ ਰੈਗੂਲਰ ਦੇਣੇ ਪੈਂਦੇ ਦੋ ਵਾਰੀ ਕਿਉਂਕਿ ਧੁੱਪ ਬੜੀ ਏ। ਸੜ ਜਾਂਦੇ ਆ।
ਹਾਂਜੀ-ਹਾਂਜੀ, ਉਹੀ ਆ ਨਾ ਗਰਮੀ ਵਾਲੀ ਏ, ਹਾਂ-ਹਮ ਤੇ ਫੇਰ ਸਰਦੀਆਂ 'ਚ'ਕਿਵੇਂ ਕਰਦੇ ਓ ਸਰਦੀਆਂ 'ਚ' ਠੰਡ ਨਾਲ ਸੁੱਕਦੇ- ਸਕਦੇ ਨੀ?
ਨਹੀਂ ਧੁੱਪ ਜਿਆਦਾਂ ਅਹ ਜਦੋਂ ਤੱਕ ਤਾਂ ਮੌਸਮ ਥੋੜਾ ਬਹੁਤਾ ਧੁੱਪ ਵਾਲਾ ਹੁੰਦਾ, ਉਹਦਾ ਠੀਕ ਰਹਿੰਦਾ। ਜਦੋਂ ਥੋੜੀ ਝੜ ਜੇ ਪੈਣ ਲੱਗ ਪੈਂਦੇ ਆ ਧੁੰਦਾ ਪੈਣ ਲੱਗ ਫਿਰ ਥੋੜਾ ਮੌਸਮ ਖਰਾਬ ਫੇਰ ਇਹ ਜਿਹੜੇ ਫਰੂਟ ਇਹ ਸਬਜ਼ੀਆਂ ਖਤਮ ਹੋ, ਜਿਹੜੀ ਸਰਦੀਆਂ ਆਲੀ ਸਬਜ਼ੀਆਂ ਉਹ ਲਗਾ ਲਈ ਦੀਆਂ
ਅੱਛਾ-ਅੱਛਾ-ਅੱਛਾ-ਅੱਛਾ, ਅ-ਅ ਹਾਂ, ਨਹੀਂ ਵਧੀਆ ਨਾਲੇ ਆਪਣੇ ਘਰ ਦੀਆਂ ਤਾਜ਼ੀਆਂ- ਤਾਜ਼ੀਆਂ ਸਬਜ਼ੀਆਂ ਬੰਦਾ ਖਾਏ ਹਾਂ।
ਹਾਂਜੀ, ਬਸ ਚਲੋ ਸਰ ਜਾਂਦਾ। ਖਾਦ ਹਾਂਜੀ, ਸਰ ਮਿਲ ਜਾਂਦੀ ਏ ਖਾਦ ਜਿਵੇਂ, ਗੋਬਰ ਖਾਦ ਹੋ ਗੀ ਜਾਂ ਫਿਰ ਹੋਰ ਖਾਦ ਹੋਰ ਮਿਲ ਜਾਂਦੀ ਆ। ਸਰੋਂ ਖਾਦ ਹੋ ਗਈ।
ਹਾਂ ਬੜਾ ਧਿਆਨ ਕਰਨਾ ਪੈਂਦਾ ਨਾ ਇਹਨਾਂ ਦਾ ਫਿਰ
ਹਾਂਜੀ-ਹਾਂਜੀ-ਹਾਂਜੀ ਉਹਦੋਂ ਦੇਣਾ ਪੈਂਦਾ ਜੀ ਇਹਨਾਂ ਨੂੰ ਸਾਰਾ ਕੁੱਝ ਦੇਣਾ ਪੈਂਦਾ। ਕਿਉਂਕਿ ਫਿਰ ਗਮ ਕੱਚੀ ਥਾਂ ਤੇ ਨੀ ਏ ਨਾ ਗਮਲੇ 'ਚ' ਗਮਲੇ ਤੇ ਫਿਰ ਪੂਰੀ ਪ੍ਰੋ- ਪ੍ਰੋਟੀਨ ਜਾਂ ਇਹਨਾਂ ਨੂੰ ਪੂਰਾ ਪੋਸਟਿਕ ਦੇਣਾ ਪੈਂਦਾ। ਤਾਂਈ ਹਰੇ -ਭਰੇ ਰਹਿੰਦੇ ਆ।
ਹਾਂ, ਤੇ ਕਿਹੜੇ-ਕਿਹੜੇ ਫੁੱਲ ਲਗਾਏ ਹੋਏੇ ਨੇ?
ਸਾਰੇ ਈ ਕੰਮ ਲੱਗੇ ਹੋਏ ਜੀ ਰੋਜ਼ਲੀ ਲੱਗੀ ਹੋਈ ਐ ਜਾਂ ਫਿਰ ਆ ਗੁਲਾਬ ਲੱਗੇ ਹੋਏ ਆ, ਜਿੰਨੇ ਫੁੱਲਾ ਆਲੇ ਸੀ ਸੀਜ਼ਨ ਹੁੰਦੇ ਆ ਉਹ ਸਾਰੇ ਲੱਗੇ ਹੋਏ ਗਰਮੀਆਂ ਜਿਹੜੇ ਗਰਮੀਆਂ 'ਚ' ਲੱਗਦੇ ਆ।
ਅੱਛਾ, ਹੂੰ-ਹੂੰ।
ਹੂੰ-ਹੂੰ
ਤੇ ਹੋਰ ਧਨੀਆ, ਪੁਦੀਨਾ ਵਗੈਰਾ ਵੀ ਲਗਾਇਆ ਹੋਇਆ?
ਹਾਂਜੀ, ਗਰਮੀਆਂ 'ਚ' ਪੁਦੀਨਾ ਲੱਗ ਜਾਂਦਾ ਪੁਦੀਨਾ ਲਗਾ ਲਈ ਦਾ।
ਅੱਛਾ, ਬੜੀ ਖੁਸ਼ਬੂ ਆਉਂਦੀ, ਬੜੀ ਸੋਹਣੀ ਖੁਸ਼ਬੂ ਆਉਂਦੀ ਹੋਣੀ। ਪੁਦੀਨੇ ਦੀ
ਹਾਂ, ਦੇਸੀ ਪੁੁਦੀਨਾ ਤਾਂ ਘਰ ਦਾ ਲੱਗਿਆ ਹੋਵੇ ਵਧੀਆ ਬਣਦਾ। ਨਾਲ ਘਰ ਦਾ ਪੁਦੀਨਾ ਹੁੰਦਾ ਜਦੋਂ ਮਰਜ਼ੀ ਤੋੜ ਕੇ ਚਟਣੀ-ਚੁਟਣੀ ਬਣਾ ਲੋ।
ਹਾਂ ਇਹ ਤਾਂ ਹੈ ਈ ਐ। ਹੂੰ, ਜਦੋਂ ਦਿਲ ਕੀਤਾ ਉਦੋਂ ਤੋੜ ਲਵੋ। ਹਾਂ ਹੋਰ ਕੀ ਲਗਾਇਆ, ਹੋਰ ਕੀ ਸਬਜ਼ੀ ਵਗੈਰਾ ਲਗਾਈ ਐ?
ਸਬਜ਼ੀ ਬਸ ਹਲੇ ਗਰਮੀ ਤੋਰੀਆਂ ਲਾ ਲਏ, ਖੀਰੇ ਲਾ ਲਏ, ਹਰੀਆਂ ਮਿਰਚਾਂ ਲੱਗੀਆਂ ਹੋਈਆਂ। ਸ਼ਿਮਲਾ ਮਿਰਚ ਲਗਾ ਲਈਆਂ ਵੀ ਜਿਹੜੀ ਗਰਮੀ ਤੇ ਸਾਰੀ ਲਗਦੀਆਂ ਹੁੰਦੀਆਂ ਵਾਰੀ-ਵਾਰੀ ਫਿਰ ਉਹ ਲਗਾ
ਅੱਛਾਜੀ, ਤੇ ਫੇਰ ਸਾਰਾ ਕੁੱਛ ਗਮਲੇ ਲੱਗ ਜਾਂਦਾ?
ਇਹ ਚੀਜ਼ਾਂ ਗਰਮੀ 'ਚ' ਵੱਡੇ ਗਮਲੇ 'ਚ' ਲੱਗ ਜਾਂਦਾ ਹੈਗਾ।
ਅੱਛਾ, ਵੱਡੇ ਗਮਲੇ 'ਚ'
ਹਾਂ, ਇਹ ਵੱਡੇ ਗਮਲਿਆਂ 'ਚ' ਲੱਗ ਜਾਂਦਾ ਹੈਗਾ।
ਫੇਰ ਇਹ ਕਿੱਥੋਂ? ਫਿਰ ਬੂਟਾ ਕਿਵੇਂ ਬੀਜ- ਬੂਜ ਲਿਆਂਦੇ ਆ ਫਿਰ ਕਿਤੋਂ
ਹਾਂਜੀ, ਬੀਜ ਵੀ ਮਿਲ ਜਾਂਦੇ ਆ ਜਾਂ ਫਿਰ ਥੋੜ੍ਹੀ ਬਹੁਤ ਜਿਵੇਂ ਕਹੁ ਵੀ ਪੌਦੇ ਵੀ ਮਿਲ ਜਾਂਦੇ ਕਟਿੰਗ ਵੀ ਇਹ ਕਈ ਤਾਂ ਇਹਨਾਂ ਨਾਲ਼ ਇਹ ਤਾਵੇਂ ਬੀਜ਼ ਇੱਕ ਦੂਜੇ ਤੋਂ ਹੀ ਹੋ ਜਾਂਦੇ ਹੈ। ਜ਼ਰਾ ਹਾ ਹਾਂਜੀ ਜੜ੍ਹਾਂ ਮਿਲ ਜਾਂਦੀਆਂ ਕਿਵੇਂ ਪੌਦਿਆਂ ਦੀ ਉਹ ਲਗਾ ਲਓ ਉਹੇਦ ਨਾਲ਼ ਵੀ ਹੋ ਜਾਂਦੇ ਆ। ਹਾਂ ਬਸ ਥੋੜ੍ਹਾ ਧਿਆਨ ਰੱਖਣਾ ਪੈਂਦਾ। ਥੋੜ੍ਹਾ ਬਹੁਤਾ ਇਹਨਾਂ ਦਾ ਪਹਿਲਾਂ
ਤੇ ਜੇ ਹੋਰ ਫ਼ਲ ਦੇਣ ਲੱਗ ਪਏ ਫ਼ੇਰ ਦੇਣ ਲੱਗ ਪੈਂਦੇ ਆ।
ਹਾਂ ਮੈਂ ਦੇਖਿਆਂ ਨਾ ਮੈਂਨੂੰ ਬੜਾ ਅੱਛਾ ਲੱਗਿਆਂ ਮੈਂ ਕਿਹਾ ਮੈਂ ਵੀ ਆਪਣੇ ਘਰ ਲਗਾਵਾਂ ਕਰਾਂ।
ਹਾਂਜੀ ਹਾਂਜੀ ਲਗਾ ਲੋ ਤੁਸੀਂ ਤੁਹਾਡੇ ਤਾਂ ਖੁੱਲ੍ਹੀ ਜਗ੍ਹਾ ਹੁੰਦੀ ਐ। ਉੱਪਰ ਛੱਤ ਤੇ ਲੱਗ ਜਾਣਗੇ ਬਾਹਰ ਲਗਾਓ। ਬਾਹਰ ਲੱਗ ਜਾਣਗੇ ਛੱਤਾਂ ਤੇ ਲੱਗ ਜਾਂਦੇ ਐ।
ਅੱਛਾ ਹਾ ਤੇ ਚਲ ਮੈਂ ਵੀ ਪੁੱਛਦੀ ਆ ਮੈਂਨੂੰ ਵੀ ਬੜਾ ਸ਼ੌਕ ਏ ਇਹਨਾਂ ਚੀਜ਼ਾਂ ਦਾ ਤੇ ਮੈਂ ਕਿਹਾ ਬੜਾ ਅੱਛਾ ਲੱਗਦਾ ਘਰ ਵਿੱਚ ਵੀ ਵੈਸੇ ਵੀ ਚਲੋ ਅੱਛਾ ਲੱਗਦਾ ਐ। ਸਾਰੇ ਪਾਸੇ ਹਰਿਆਵ
ਹਾਂਜੀ ਹਾਂਜੀ ਹਰਿਆਵਲੀ ਰਹਿੰਦੀ ਦੇਖਣ ਨੂੰ ਸਵੇਰੇ ਸਵੇਰੇ ਬੰਦਾ ਉੱਠਦਾ ਪਾਣੀ ਪੌਦਿਆਂ ਨੂੰ ਪਾਣੀ ਪੂਣੀ ਦੇਣ ਜਾਂਦਾ। ਇਸੀ ਬਾਨੇ ਥੋੜ੍ਹੀ ਜਹੀ ਸੈਰ ਹੋ ਜਾਂਦੀ ਐ। ਇਸੀ ਬਾਨੇ ਥੋੜ੍ਹਾ ਪੌਦਿਆਂ ਦਾ ਪਾਣੀ ਦਸ ਮਿੰਟ ਥੋੜ੍ਹੀ ਹਵਾ ਲੈ ਲਈਦੀ ਐ। ਸ਼ਾਮ ਨੂੰ ਚੜੀ ਦਾ ਫ਼ੇਰ ਥੋੜ੍ਹੀ ਬਹੁਤੀ ਸੈਰ ਹੋ ਜਾਈਦੀ ਐ। ਇਵੇਂ ਬਾਨੇ ਸਾਰਾ ਘੁੰਮ ਘੁੰਮ ਲਈ ਦਾ ਵੀ ਸਫ਼ਾਈ ਵੀ ਹੋ ਜਾਂਦੀ ਥੋੜ੍ਹੀ ਬਹੁਤੀ ਨਾਲ਼ ਈ ਨਾਲ਼।
ਨਾਲ਼ੇ ਪਤਾ ਕੀ ਕਈ ਵਾਰ ਫ਼ੇਰ ਥੋੜੀ ਚਲੋ ਤਾਜ਼ੀ ਤਾਜ਼ੀ ਹਵਾ ਤਾਜ਼ੀ ਤਾਜ਼ੀ ਆਕਸੀਜਨ ਵੀ ਆ ਜਾਂਦੀ ਏ।
ਹਾਂਜੀ ਹਾਂਜੀ ਏ ਤੇ ਹੈ ਈ ਆ ਜੀ ਹੁਣ ਜ ਉਹ ਵੱਡੇ ਪੇੜ ਪੌਧਰ ਕੱਟੀ ਜਾਂਦੇ ਆ ਲੋਕੀਂ। ਜ਼ਮੀਨ ਚੋਂ ਕੋਈ ਹੈ ਤਾਂ ਹੈ ਨੀ
ਨੁਕਸਾਨ ਆ ਹੁੰਦਾ ਕਿੰਨਾ ਨੁਕਸਾਨ ਗਰਮੀ ਵੱਧ
ਉਹੀ ਐ ਨਾ ਹੁਣ ਉਸ ਨਾਲ਼ ਹੀ ਗਰਮੀ ਇੰਨੀ ਵੱਧ ਗਈ ਐ। ਹੁਣ ਕਿੱਥੇ ਵੀ ਅੱਗੇ ਸਾਡੇ ਬਾਹਰ ਇੰਨੀ ਵੱਡੀ ਬੇਰੀਆਂ ਹੁੰਦੀਆਂ ਸੀ। ਇਹ ਸਾਰੀ ਕੱਟਤੀਆਂ। ਹੁਣ ਉਹ ਸਾਰੀ ਧੁੱਪ ਸਿੱਧਾ ਕੰਮ ਛੱਤਾਂ ਦੇ ਉੱਤੇ ਆਂਦੀ ਐ।
ਹੂੰ ਹੂੰ ਨਾਲ਼ੇ ਅੱਜ ਕੱਲ੍ਹ ਪੈ ਸੜਕਾਂ ਉਹ ਵੀ ਕਿੰਨੇ ਦਰਖ਼ਤ ਕੱਟੀ ਜਾਂਦੇ ਨੇ ਸੜਕਾਂ ਚੋੜੀਆਂ ਕਰੀ ਜਾਂਣਗੇ ਦਰਖ਼ਤ ਕੱਟੀ ਜਾਂਦੇ ਨੇ।
ਹਾਂਜੀ ਹਾਂਜੀ ਉਹ ਹੁਣ ਤਾਂਹੀ ਤਾਂ ਫ਼ਿਰ ਦੇਖੋਂ ਕਿੰਨਾ ਵੈਦਰ ਕਿੰਨਾ ਮੌਸਮ ਖ਼ਰਾਬ ਹੋ ਰਿਹਾ ਐ। ਗਰਮੀ ਕਿੰਨੀ ਵੱਧ ਗਈ ਏ ਕਿੰਨੀ ਹੁੰਮਸ ਹੋ ਗਈ ਐ।
ਹਾਂਜੀ
ਨਾ ਪਤਾ ਇਹ ਉਹ ਅੱਗੇ ਵੀ ਗਰਮੀ ਹੁੰਦੀ ਸੀਗੀ ਲੇਕਿਨ ਇਵੇਂ ਨੀ ਮਹਿਸੂਸ ਹੁੰਦੀ ਜਿਵੇਂ ਹੁਣ ਮਹਿਸੂਸ ਹੁੰਦੀ ਆ।
ਹਾਂ
ਅੱਗੇ ਗਰਮੀਆਂ ਦੇ ਵਿੱਚ ਬਚਪਨ ਦੇ ਵਿੱਚ ਪੇੜ ਪੌਦੇ ਲੱਗੇ ਹੁੰਦੇ ਸੀ ਚਲ ਬੰਦਾ ਉੱਥੇ ਜਾ ਕੇ ਬਹਿ ਜਾਂਦਾ ਸੀਗ ਕੰਮ ਮੁਕਾ ਕੇ। ਵੱਡਿਆਂ ਨਾਲ਼ ਜਾ ਕੇ ਗੱਲਾਂ ਕਰ ਲਈਆਂ ਜਾਂ ਖੇਡ ਲਿਆ ਜਾਂ ਕੁੱਛ ਕਰ ਲਿਆ।
ਆ ਕੁੜੀਆਂ ਪੀਂਘਾਂ ਪਾ ਕੇ ਪੀਂਘਾਂ ਝੂਟਦੀਆਂ ਸੀਗੀਆ ਸਾਰੇ ਰਲ ਕੇ ਜਾਂਦੇ ਸੀ। ਖੇਤ ਹਾਂ ਓਵੇਂ ਵਧੀ ਨਾਲ਼ ਓ ਨਾਲ਼ੇ ਸਾਰਾ ਕੁੱਝ ਤਾਜ਼ਾ ਤਾਜ਼ਾ ਅਸੀਂ ਵੀ ਛੋਟੇ ਛੋਟੇ ਹੁੰਦੇ ਸੀ ਨਾ ਅਸੀਂ ਜਾਂਦੇ ਸੀਗੇ ਜਿਵੇਂ ਕਿਸੇ ਪਿੰਡ ਜਾਣਾ ਤੇ ਉੱਥੇ ਦੇਖਣਾ ਸਬਜ਼ੀਆਂ ਲੱਗੀਆਂ ਦਰਖ਼ਤ ਲੱਗੇ ਉਥੇ ਪੀਂਗਾ ਪਾਣੀਆ।
ਹਾਂਜੀ।
ਤੇ ਜਿਵੇਂ ਤਾਜ਼ੀ ਤਾਜ਼ੀ ਸਬਜ਼ੀਆਂ ਤੋੜਨੀਆਂ ਬੜਾ ਚੰਗਾ ਲੱਗਦਾ ਸੀ ਹੁਣ ਸ਼ਹਿਰਾਂ ਵਿੱਚ ਆ ਕੇ ਤੁਹਾਨੂੰ ਪਤਾ ਸ਼ਹਿਰਾਂ ਵਰਗਾ ਬੰਦਾ ਉਹ ਹੋ ਜਾਂਦਾ ਰਹਿਣ ਸਹਿਣ ਮਗਰ ਮੈਨੂੰ ਬੜਾ ਅੱਛਾ ਲੱਗਿਆ। ਮੈਂ ਕਿਹਾ ਨਹੀਂ ਬੜਾ ਅੱਛਾ ਲੱਗ ਰਿਹਾ ਇਹ ਵੀ ਆਪਣੇ ਵਰਗਾ ਘਰ ਚ ਥੋੜਾ ਬਹੁਤਾ ਕੁਛ ਸ ਗ
ਹੂ ਹਾਂਜੀ ਉਹ ਸ਼ਹਿਰਾਂ ਚ ਤੁਹਾਨੂੰ ਪਤਾ ਇੰਨੀ ਜਗ੍ਹਾ ਤਾਂ ਹੁੰਦੀ ਨੀ। ਕਿ ਹਾਂ ਬਈ ਖੁੱਲੀ ਜਗ੍ਹਾ ਮਸਾਂ ਹੀ ਮਿਲਦੀ ਆ ਜਿੱਥੇ ਹੁੰਦਾ ਉੱਥੇ ਹਰੇਕ ਥਾਂ ਤੇ ਆਪ ਆਪਣੇ -ਆਪਣੇ ਅਪਾਰਟਮੈਂਟ ਬਣੇ ਪਏ ਜਾਂ ਫਲੈਟ ਬਣਾਏ ਪਏ ਕਈਆਂ ਨੇ ਜਾਂ ਕਿਸੇ ਨੇ ਆਪਣੇ ਕੋਠੀਆਂ ਬਣਾ ਕੇ ਰੱਖੀਆਂ ਹੋਈਆਂ ਖੁੱਲੀ ਜਗ੍ਹਾ ਹੀ ਨੀ। ਹੁਣ ਹਰੇਕ ਦਾ ਘਰ ਕਵਰ ਹੈ ਕੱਜਿਆ ਹੁੰਦਾ ਹੈ।
ਹਾਂ।
ਉਹ ਫਿਰ ਗਮਲਿਆਂ ਤੇ ਹੀ ਲੱਗਣੇ ਆ, ਉਹਨੂੰ ਜ਼ਮੀਨ ਅਤੇ ਜਗ੍ਹਾ ਚਾਹੀਦੀ ਹੈ ਪੂਰੀ ਪੇੜ ਵਾਸਤੇ ਤਾ।
ਹ ਨਹੀਂ ਹੁਣ ਕਈ ਦੇਖਦੇ ਆ ਨਾ ਕਈਆਂ ਦੀਆਂ ਵੱਡੀਆਂ- ਵੱਡੀਆਂ ਕੋਠੀਆਂ ਹੁੰਦੀਆਂ। ਉਹਨਾਂ ਨੇ ਸਪੈਸ਼ਲ ਪਾਰਕ ਜੇ ਬਣਾਏ ਹੁੰਦੇ ਆ ਜਾਂ। ਥੋੜੇ ਬਹੁਤੇ ਕੁਛ ਨਾ ਕੁਛ ਸਬਜ਼ੀ ਜਾਂ ਫਲ, ਫੁੱਲ ਲਗਾਏ ਹੁੰਦੇ ਆ ਫੂਲ ਵਗੈਰਾ। ਸਾਰਾ ਲਗਾਇਆ ਹੁੰਦਾ ਕੁਛ ਨਾ ਕੁਛ ਸੋਹਣਾ ਲੱਗਦਾ ਇਹਵੇਂ ਅੱਛਾ ਜਿਹਾ।
ਨੇ ਬਹੁਤ ਸੋਹਣਾ ਪਾਰਕ ਬਣਾ ਕੇ।
ਹਾਂ ਹਾਂ। ਹਾਂ।
ਹਾਂ ਸਬਜ਼ੀਆਂ।
ਦੇ ਪਿੱਛੇ ਹੁੰਦਾ ਹੈ ਹਾਂ ਘਰ ਦੇ।
ਆਹ ਵੀ ਵਧੀਆ ਹੈ ਜੀ, ਜਿਨਾਂ ਦੇ ਖੁੱਲੀ ਜਗ੍ਹਾ ਹੋਵੇ ਨਾ ਖੁੱਲੀ ਜਗ੍ਹਾ ਵਰਗੀ ਰੀਸ
ਇਹ ਤਾਂ ਹੈ, ਖੁੱਲੀ ਜਗ੍ਹਾ ਵਰਗੀ ਰੀਸ ਨੀ ਬੰਦਾ। ਥਾਂ ਖੁੱਲਾ -ਡੁੱਲਾ ਵ ਲ
ਹਮ ਹ
ਨਾਲੇ ਆਪਣੀ ਮਰਜ਼ੀ ਦੀਆਂ ਚੀਜ਼ਾਂ ਲੱਗ ਜਾਂਦੀਆਂ ਨੇ ਨਾਲੇ ਘਰ ਚ ਕੰਮ ਆਉਂਦੀਆਂ ਨੇ। ਨਾਲੇ ਸੈਰ ਹੋ ਜਾਂਦੀ ਸਵੇਰੇ ਉੱਠ ਕੇ।
ਹਾਂਜੀ, ਹਾਂ ਸਵੇਰੇ -ਸਵੇਰੇ ਜਦੋਂ ਉੱਠਦੇ ਆ ਪੌਦਿਆਂ ਕੋਲ ਜਾਂਦੇ ਆ ਨਾ ਬੜੀ ਵਧੀਆ ਮਹਿਕ ਆਉਂਦੀ ਹੈ। ਕਿ ਹਾਂ ਬਈ ਕਿੰਨੀ ਸੋਹਣਾ ਲੱਗਦਾ ਫੁੱਲ ਖਿਲੇ ਹੁੰਦੇ ਹੈ ਖੁਸ਼ਬੂ ਆ ਰਹੀ ਹੁੰਦੀ ਹੈ।
ਹਮ। ਉਹੀ ਹੈ ਨਾ ਫੇਰ ਉਹ ਖੁਸ਼ਬੂ ਨਾਲ ਅੱਛਾ ਲੱਗਦਾ। ਸਾਰੇ ਪਾਸੇ ਮਹਿਕ- ਵਹਿਕ ਜੀ ਹਮ।
ਹਾਂਜੀ -ਹਾਂਜੀ ਸਵੇਰੇ -ਸਵੇਰੇ ਬਹੁਤ ਵਧੀਆ ਲੱਗਦਾ ਹੁੰਦਾ ਨਾ ਧੁੱਪ ਨੀ ਹੁੰਦੀ ਸਵੇਰੇ -ਸਵੇਰੇ। ਚਿੜੀਆਂ ਹੁੰਦੀਆਂ ਉਹ ਉੱਡਦੀਆਂ ਰਹਿੰਦੀਆਂ ਕਦੀ ਕੀ ਉਡ ਦਾ ਪੰਛੀ, ਕਈ ਤਰ੍ਹਾਂ ਦੇ ਪੰਛੀ ਫਿਰਦੇ ਰਹਿੰਦੇ ਆ ਫਿਰ ਉਹ ਵੀ ਚੰਗਿਆ ਲੱਗਦਾ ਵੀ ਕਿੰਨਾ ਸੋਹਣਾ ਅਸਮਾਨ ਸਾਫ਼ ਹੈ।
ਹਾਂ ਆਂਦੇ ਵੀ ਨਾ ਫੁੱਲ- ਬੂਟਿਆ ਤੇ ਫਿਰੇ ਨਾ।
ਹਾਂਜੀ -ਹਾਂਜੀ -ਹਾਂਜੀ ਤਿੱਤਲੀਆਂ ਆਉਂਦੀਆਂ ਰਹਿੰਦੀਆਂ ਹੈ ਘੁੰਮਦੀਆਂ ਰਹਿੰਦੀਆਂ ਰੰਗ- ਬਿਰੰਗੀਆਂ ਉਹ ਵੀ ਕਿੰਨੀਆਂ ਸੋਹਣੀਆਂ ਲੱਗਦੀਆਂ ਐਵੇਂ ਤਾਂ ਕਦੀ ਹੁਣ ਦੇਖੀਆਂ ਨੀ ਸੀ ਇਸ ਬਹਾਨੇ ਦੇਖ ਲਈ ਦੀਆਂ ਤੇ ਪੌਦੇ ਚ
ਹਾਂ ਇਹ ਤਾਂ ਹੈ। ਹਾਂ ਇਹ ਤਾਂ ਹੈ ਹੀ ਹੈ ਹਾਂ।
ਕਿੰਨੀਆਂ ਪੇੜ ਪੌਦੇ ਹੁੰਦੇ ਸੀਗੇ ਹਰੇ। ਤਾਂ ਚਿੜੀਆਂ -ਚੁੜੀਆਂ ਕਿੰਨੀਆਂ ਦਿਖਦੀਆਂ ਸੀ ਰੰਗ- ਬਿਰੰਗੀਆਂ।
ਹਾਂਜੀ ਹਮ। ਹਮ ਉਹ ਤਾਂ ਹੈ ਹੀ ਆ।
ਬੂਟੇ ਲਾਣੇ ਚਾਹੀਦੇ ਨੇ।
ਹਾਂਜੀ ਇਹ ਤਾਂ ਹੈ ਹੀ ਹੈ ਹਾਂ
ਹਮ
ਪੌਦੇ ਥੋੜੇ -ਬਹੁਤੇ ਕੁੱਛ ਨਾ ਕੁੱਛ ਤਾਂ ਚਲੋ ਹਰਿਆਵਾਲ ਲਗਾਉਣੀ ਚਾਹੀਦੀ ਹੈ ਹਾਂ।
ਹਾਂਜੀ -ਹਾਂਜੀ ਥੋੜੀ ਬਹੁਤੀ ਹਰਿਆਵਲ ਹਰੇਕ ਘਰ ਦੇ ਵਿੱਚ ਹੋਣੀ
ਬੈਠ ਚਾ ਬੈਠਾ ਚਾਹੀ ਹਾਂ ਘਰ ਵੀ ਸੋਹਣਾ ਲੱਗਦਾ ਹੈ, ਨਾਲੇ ਅੱਛਾ ਵੀ ਲੱਗਦਾ ਐ। ਹਾਂ ਘਰ ਦੀ ਸੁੰਦਰਤਾ ਈ ਵਧਦੀ ਐ ਇਹਨਾ ਨਾਲ।
ਹਾਂਜੀ -ਹਾਂਜੀ।
ਹਾਂ ਘਰ ਦੀ ਸੁੰਦਰਤਾ ਵੱਧ ਜਾਂਦੀ ਹੈ, ਸੋਹਣਾ ਲੱਗਦਾ ਸਭ ਨੂੰ। ਖੁਸ਼ੀ ਮਿਲਦੀ ਇਹਦੇ ਨਾਲ ਹਾਂ ਜਦੋਂ ਲੱਗੇ ਬੰਦੇ ਨੂੰ ਸੋਹਣਾ ਹੈ ਚਲੋ ਠੀਕ ਹੈ ਜੀ ਬੜਾ ਵਧੀਆ ਹਾਂ ਬੜਾ ਵਧੀਆ ਲੱਗਾ ਤੁਹਾਡੇ ਨਾਲ ਹਾਂ
ਹਾਂਜੀ -ਹਾਂਜੀ, ਮੈਨੂੰ ਵੀ ਜੀ ਸਤਿ ਸ੍ਰੀ ਅਕਾਲ ਜੀ ਓ-ਓ ਓਕੇ